ਹੈਲੋ।
ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ -ਸਤਿ ਸ਼੍ਰੀ ਅਕਾਲ, ਹੋਰ ਕੀ ਹਾਲ- ਚਾਲ ਨੇ?
ਵਧੀਆ ਵੀਰ ਜੀ, ਤੁਸੀਂ ਦੱਸੋ?
ਸਭ ਵਧੀਆ ਜੀ, ਹੋਰ ਕੀ ਕਰ ਰਿਹਾ ਅੱਜ- ਕੱਲ?
ਬਸ ਕੁੱਛ ਨਹੀਂ ਜੀ, ਜੋਵੀ ਹੀ ਕਰਦੇ ਹ ਇੱਥੇ।
ਅੱਛਾ- ਅੱਛਾ, ਜੋਬ ਤੇ ਹੋ?
ਹਾਂਜੀ, ਜੋਬ ਤਾਂ ਹੈਗਾ ਲੰਚ ਟਾਈਮ ਹੋਇਆ ਸੀ ਤੇ ਮੈਂ ਸੋਚਿਆ ਫੋਨ-ਫੂਨ ਆਏਗਾ ਕਿਸੇ ਦਾ ਦੇਖਾਂਗੇ ਗੱਲ-ਗੁਲ ਕਰ ਲਾਂਗੇ ਵਿਹਲਾ ਹੀ ਬੈਠਾ ਸੀ ਮੈਂ। ਅੱਛਾ।
ਵਧੀਆ ਗੱਲ ਐ। ਅੱਛਾ ਜੀ, ਟਾਇਮ ਤੇ ਹੀ ਕੀਤਾ ਮੈਂ ਫੋਨ ਫਿਰ ਕਰਨ ਵੀ।
ਹਾਂਜੀ- ਹਾਂਜੀ।
ਹੋਰ ਮੈਂ ਕਿਹਾ, ਥੋੜ੍ਹੀ ਜਿਹੀ ਵਹਲੀ ਮਾਰ ਲਈਏ ਵੀਰੇ ਨਾਲ ਪੁੱਛ ਲਈਏ। ਮੋਬਾਇਲ ਫੋਨ ਦੇਖੋ ਮੇਰੇ ਬੱਚੇ ਕਹਿੰਦੇ ਸੀ ਮੋਬਾਇਲ ਫੋਨ ਦਵਾਦੋ ਮੋਬਾਇਲ ਫੋਨ ਦਵਾ ਦੋ। ਮੈਂ ਹੁਣ ਮੈਨੂੰ ਤੇ ਪਤਾ ਨੀ ਦੇਖੋ ਅੱਜ- ਕੱਲ ਦੇ ਬੱਚੇ ਕੀ ਯੂਜ ਕਰਨਗੇ ਕੀ ਨੀ ਕਰਨਗੇ। ਕਿਉਂਕਿ ਅਸ ਅ ਸਾਨੂੰ ਵੀ ਹੁਣੇ ਪਤਾ ਚੱਲਿਆ ਫੋਨ ਦੇ ਬਾਰੇ ਅਸੀਂ ਵੀ ਹੁਨੇ ਲਿੱਤੇ ਨੇ ਫੋਨ‌। ਤੇ ਫੇਰ ਮਤਲਬ ਹੁੰ ਪੁੱਛਣਾ ਸੀ ਕਿ ਬਈ ਕੁਛ ਤੁਸੀਂ ਦੱਸ ਦੋ ਕਿ ਮਤਲਬ ਕੀ ਇਫੈਕਟ ਹੈਗੇ ਨੇ ਮੋਬਾਇਲ ਦੇ ਬੱਚਿਆਂ ਦੇ ਉੱਤੇ ਅਗਰ ਹੋਰ ਕੋਈ ਗੱਲ ਹੋਏ ਜਿਵੇਂ ਤੁਸੀਂ ਖੁੱਲ ਕੇ ਦੱਸਣਾ ਮੈਨੂੰ। ਜਿਵੇਂ ਕਿ ਮਤਲਬ ਕੋਈ ਬੁਰੇ ਇਫੈਕਟ ਹੋਣ ਯਾ ਫਿਰ ਸ ਸੀ ਸਹੀ ਹੋਣ ਤੇ ਓਹ ਵੀ ਦੱਸ ਨਾ ਮੈਨੂੰ
ਮਲਬ ਮੋਬਾਇਲ ਫੋਨ ਦੇ ਬਾਰੇ ਦੱਸਾਂ ਮੈਂ ਤਾਨੂੰ ਕੀ ਫਾਇਦੇਮੰਦ ਹੈਗਾ ਯਾ ਨੀ ਹੈਗਾ।
ਹਾਂਜੀ, ਹਾਂਜੀ।
ਦੇਖੋ ਜੀ ਅਗਰ ਮੋਬਾਈਲ ਦਾ ਸਹੀ ਇਸਤੇਮਾਲ ਕਰੋਗੇ ਤੇ ਮੋਬਾਇਲ ਤੇ ਬੜਾ ਫੈਦੇਮੰਦ ਹੈਗੈ ਅੱਜ-ਕੱਲ੍ਹ ਬੜੀ ਐਪਾਂ ਆ ਗੀਆਂ ਨੇ। ਸਿੱਖਣ ਨੂੰ ਵੀ ਬੜਾ ਕੁਛ ਤੈਗੈ ਮੋਬਾਈਲ ਇਚ। ਬੰਦਾ ਸਿੱਖ ਸਕਦੈ ਓਦੇ ਚ। ਅਗਰ ਤੁਸੀਂ ਓਦਾ ਗ਼ਲਤ ਇਸਤਮਾਲ ਕਰੋਗੇ ਸੈਡਾ ਕੋਈ ਫੈਦਾ ਨੀ ਹੈਗਾ ਦੀ ਮੋਬਾਇਲ ਫੋਨ ਲੈਂਣ ਦਾ ਵੀ, ਤੇ ਦਵਾਣ ਦਾ ਵੀ ਬੱਚਿਆਂ ਨੂੰ।
ਅੱਛਾ, ਮਤਲਬ ਕਿ ਸਹੀ ਇਸਤੇਮਾਲ ਕਿੰਨ ਮਾਇਨਾਂ ਚ ਹੋ ਸਕਦੈ, ਇਸ ਫੋਨ ਦਾ?
ਤੇਖੋ ਜੀ ਪੜ੍ਹਾਈ 'ਚ ਵੀ ਹੋ ਸਕਦੈ ਈ। ਅੱਜ-ਕੱਲ੍ਹ ਯੂਟਿਊਬ ਹੈਗਾ ਵਗੈਰਾ ਓਦੇ ਇਚ ਵੀਡੀਓ-ਵੂਡੀਓ ਜਦੋ ਆੰਦੀਆਂ ਨੇ ਟੀਚਰਾਂ ਵੀ ਪੜ੍ਹਾਦੀਆਂ ਨੇ ਓਦੇ ਯੂਟਿਊਬ ਤੇ। ਓ ਬੰਦਾ ਵੇਖ ਕੇ ਨੌੇਲੇਜ ਲੈ ਲੈਂਦੈ। ਹੋਰ ਬੜੀਆਂ ਨੌਲੇਜ ਹੈਗੀਐ ਯੂਟਿਊਬ ਤੇ। ਮਤਲਬ ਅੱਜ-ਕੱਲ ਐਡਵਾਣ ਟੇਜ ਵੀ ਹੈਗੀ ਏ ਤੇ ਡਿਸਐਡਵਾਂਟੇਜ ਵੀ ਹੈਗੀ ਏ ਏਦੀ। ਡਿਸਐਡਵਾਂਟੇਜ ਤ ਚਲੋ ਐ ਹੋ ਗੀ ਅੱਜ-ਕੱਲ ਐਪਾਂ ਬੜੀਆਂ ਆ ਗੀਐ ਲੀਗ ਇਲੀਗਲ ਐਪਾਂ। ਬੰਦੇ ਗੇਮਾਂ-ਗੁਮਾਂ ਖੇਡਦੇ ਨੇ ਮੋਬਾਈਲਾਂ ਇਚ।
ਹਾਂਜੀ, ਕੇੜੀਆਂ ਸ ਛਛਾ, ਅੱਛਾ, ਛਾ। ਐ ਲੀਆ ਐਪਾਂ ਹੋ ਗੀਆਂ ਨੇ। ਠੀਕ ਵੀਰੇ, ਹੋਰ ਵੀਰੇ ਤੁਸੀਂ ਕੀ ਕੀ ਯੂਸ ਕਰਦੇ ਔ, ਫੋਨ ਇਚ?
ਮੈਂ ਤੇ ਵੀ ਦੇਖੋ ਹੁਣ ਦੇ ਸਾਡੇ ਟੈਮ ਚ ਤੇ ਸੀ ਨੀ ਫੋਨ। ਕੀਪੈਡ ਆਲੀ ਹੈਗੇ ਸੀ ਜੇੜੇ ਹੈਗੇ ਸੀ। ਅੱਜ-ਕੱਲ੍ਹ ਐ ਟੱਚ-ਟੂਚ ਫੋਨ ਆ ਗੇ ਨੇ।
ਜੀ ਹਾਂਜੀ, ਮੈਂ ਤਾਡੇ ਤੋਂ ਪੁੱਛ ਰਿਆ, ਕਿ ਤੁਸੀਂ ਅੱਜ-ਕੱਲ੍ਹ ਕੀ ਯੂਜ਼ ਕਰਦੇ ਐ ਪੀ ਚੀ ਕੀ ਫੈਦੇ ਉਠਾੰਦੇ ਔ, ਤੁਸੀਂ ਫੋਨ ਦੇ?
ਦੇਖੋ ਜੀ ਮੈਂ ਤੇ ਵੇਲੇ ਟੈਮ 'ਤੇ ਹੈਗੀ ਏ ਏਕ ਐਨਾਂ ਦੀ ਫੇਸਬੁੱਕ ਵਗੈਰਾ
ਐ ਇੱਕ ਐ ਹੋ ਗੀ ਐਪ, ਜੇੜੀ ਐ ਤਾਡੇ ਨਾਲ ਗੱਲ ਕਰਦਾ ਪੇਆ ਐਦੇ ਤੇ। ਐਦੀ ਫੈਦਾ ਈ ਹੈਗੈ ਜੀ, ਦੇਖੋ।
ਸਹੀ ਗੱਲ ਐ ਵੀਰੇ।
ਇਕ ਐਨਾ ਦੀ ਐ ਚੱਲੀ ਏ ਇੰਸਟਾਗ੍ਰਾਮ, ਰੀਲਾਂ ਸਕਰੋਲ ਕਰੋ। ਓਦੇ ਇਚ ਟੈਮ ਪਾਸ ਹੋ ਜਾਂਦੈ। ਪਰ ਅ ਫੈਦਾ ਵੀ ਨੀ ਹੈਗਾ ਓਦੇ 'ਚ ਟਾਈਮ ਵੇਸਟ ਈ ਹੁੰਦੈ ਵੈ ਦੇਖਿਆ ਜਾਏ ਤੇ।
ਚਲੋ ਓ ਤੇ ਦੇਖੋ ਵੀਰੇ ਬੰ-ਬੰਦੇ ਨੂੰ ਹਰਏਕ ਬੰਦੇ ਨੂੰ ਐੰਟਰਟੇਨਮੈਂਟ ਦਾ ਸੋਰ ਚਾਈਦੈ ਈ ਚਾਈਦੈ। ਥੋੜੇ ਟੈਮ ਆਸਤੇ ਕਰੇ ਬੰਦਾ ਤੇ ਠੀਕ ਏ। ਤੇ ਐਸਾ ਐਸੀ ਚ ਹੋੰਦੀ ਏ ਨਾ ਦਿੱਕਤ ਤੇ।
ਦੇਖੋ ਜੀ, ਫੋਨ-ਫੂਨ ਚਲਾਣ ਨਾਲ ਤੇ ਕੁੱਛ ਹੁੰਦਾ ਨੀ, ਇਸ ਤੋਂ ਵੰਧੀਆ ਵਧੈ ਟੀ ਵੀ ਵੇਖ ਲੇ। ਟੀ ਵੀ ਅ ਤੇ ਸਈ ਹੈਗੈ ਸਿਸਟਮ।
ਮੈਂ ਵੀ ਅੱਗੇ ਦੇਖੋ ਵੀਰੇ ਟੀ ਵੀ ਦਾ ਵੀ ਫੈਦਾ ਹੈਗਾ ਬੱਚਿਆਂ ਨੂੰ, ਕਿਉਂਕਿ ਓਹ ਦੇਖੋ ਫੋਨ ਹੁੰਦੈ, ਫੋਨ ਇਕ ਵਾਰੀ ਚ ਇਕ ਬੰਦਾ ਵੇਖਦੈ।
ਹੰਜੀ, ਆੰਜੀ।
ਠੀਕ ਐ ਤੇ ਟੀ ਵੀ ਜੇੜੈ ਕੋ ਇੱਕ ਵਾਰੀ ਪੂਰਾ ਪਰਿਵਾਰ ਨਾਲ ਬੈਠਦੈ ਕੰਮ ਤੋਂ ਕਮ ਐ ਫੈਦੈ। ਟੀ ਵੀ ਦਾ ਹੂੰ, ਪੂਰਾ ਪਰਿਵਾਰ ਕੱਠੇ ਬੈ ਕੇ ਟੀ ਵੀ ਤੇ ਵੇਖਦੈ ਕੰਮ ਸੇ ਕੰਮ।
ਹਾਂਜੀ-ਹਾਂਜੀ, ਬਸ ਐਹੀ ਏ ਨਾ ਮੋਬਾਈਲਾਂ ਨੇ ਅੱਜ-ਕੱਲ ਬੱਚਿਆਂ ਨੂੰ ਦੂਰ ਈ ਕਰਤੈ। ਘਰ ਦਯਾ ਤੋ ਮੋਬਾਇਲਾਂ ਈ ਚੀ ਵੜੇ ਹੁੰਦੇ ਨੇ ਅੱਜ-ਕੱਲ੍ਹ ਦੇ ਬੱਚੇ।
ਫੈਮਿਲੀ ਅਲੱਗ ਕਰਤੀ ਏ ਆਪਸ ਇਚ।
ਹਾਂਜੀ, ਹਾਂਜੀ। ਹੌਰ, ਤਾਡਾ ਕੀ ਮਾਇਣੇ ਰਖਦੈ ਜੀ, ਸਹੀ ਹੈਗੈ ਮੋਬਾਇਲ, ਨਹੀਂ ਹੈਗਾ?
ਏ ਦੇਖੋ ਵੀਰੇ ਮੈਂ ਤੇ ਹੁਣੇ ਈ ਫੋਨ ਲਿਤੈ ਬਟ ਜਿੰਨਾ ਮੈਨੂੰ ਪਤਾ ਹੈ ਕਿ ਵੇਖੋ ਓਕੇ ਕਿ ਮੋਬਾਇਲ ਦਾ ਸਹੀ ਯੂਜ ਹੋ ਸਕਦਾ ਗਲਤ ਵੀ ਹੋ ਸਕਦੈ। ਪਰ ਏ ਜਿਹੜੀਆਂ ਜਿਵੇਂ ਤੁਸੀਂ ਤਿਆਰ ਹੋ ਗ ਹੋਿਰ ਤਿਆਰੀਆਂ ਆਪਾਂ ਹੈਗੀਆਂ ਨੇ ਤੇ ਉਹਨਾਂ ਤੋ ਗਲਤ ਇਫੈਕਟ ਪੜ ਸਕਦੈ ਬੱਚਿਆਂ ਤੇ ਮਤਲਬ ਕੇ ਬੱਚਿਆਂ ਸਿੱਖਿਆ ਕਿ ਕਈ ਲੋਕਾਂ ਦੇ ਘਰ ਉਜੜ ਗਏ ਨੇ। ਦੇਖੋ ਕਈ ਲੋਕਾਂ ਨੇ ਉਸ ਤੋਂ ਈ ਘਰ ਬਣੇ ਵੀ ਹੈਗੇ ਨੇ। ਅ
ਆਵਾਜ਼ ਨੀ ਆ ਰਹੀ ਸਾਡੀ ਕਲੀਅਰ।
ਦੇਖੋ ਵੀਰੇ ਹੁਣ ਆ ਰੀ ਏ।
ਹਾਂਜੀ- ਹਾਂਜੀ। ਹੁਣ ਆ ਰੀ।
ਅੱਛਾ ਉਥੋਂ ਵੀਰੇ ਫਿਰ ਹੁਣ ਤੇ ਐਵੇਂ ਆਗਿਆ ਕਿ ਜਿਵੇ ਤੁਸੀਂ ਕਿਹਾ ਕਿ ਟੀਵੀ ਟੀ ਵੀ ਦਾ ਵੀ ਫੈਦਾ ਈ ਹੈਗਾ ਦੇਖੋ ਇਕ ਤੇ ਪੰਜ ਜਿਵੇਂ ਪੰਜ ਛੇ ਫੋਨ ਹੁੰਦੇ ਨੇ ਘਰ ਇਚ ਤੇ ਪੰਜ ਛੇ ਬੰਦੇ ਚਲਾਦੇ ਨੇ ਤੇ ਪੰਜ ਛੇ ਬੰਦੇ ਤੇ ਫੋਨ ਦੀ ਅਲੱਗ ਬੈਟਰੀ ਲੱਗਦੀ ਏ। ਪੰਜ ਛੇ ਬੰਦੇ ਅਲੱਗ- ਅਲੱਗ ਡਾਟ ਟਾਈ ਯੂਜ ਕਰਦੇ ਨੇ ਅੱਜ- ਕੱਲ ਡਾਟਾ ਦਾ ਰਿਚਾਰਜ ਬੜਾ ਮਹਿੰਗਾ ਹੋਯਾ ਪਯੈ। ਪਰ ਟੀ ਵੀ ਦਾ ਇੱਕ ਏਹ ਫੈਦੈ ਦੇਖੋ ਸਾਰੀ ਫੈਮਲੀ ਕੱਠੀ ਹੋ ਕੇ ਬਹੰਦੀ ਏ। ਠੀਕ ਹੈ। ਤੇ ਨਾਲ ਫੇਰ ਮਤਲਬ ਇੱਕ ਤੇ ਬਿਜਲੀ ਕੰਮ ਹੋ ਗੀ ਯੂਜ ਹੋ ਗਯਾ। ਤੇ ਨਾਲ ਉਹਦੇ ਤੇ ਕੋਈ ਡਾਟਾ ਵਗੈਰਾ ਦਾ ਖਰਚਾ ਨੀ ਹੁੰਦਾ।
ਹਾਂਜੀ- ਹਾਂਜੀ- ਹਾਂਜੀ।
ਬਸ ਏਹੀ ਦੇਖੋ ਔਰ ਬੱਚੇ ਅੱਜ ਕੱਲ ਮਤਲਬ ਜਿਵੇਂ ਤੁਸੀਂ ਕਹ ਰੇ ਹੋ ਕਿ ਗ਼ਲਤ ਚੀਜ਼ -ਗਲਤ ਚੀਜ। ਇਸਤਮਾਲ ਕਰਦੇ ਨੇ ਮੋਬੈਲ ਦਾ। ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਤੇ ਵੀ ਕਈ ਗ਼ਲਤ ਚੀਜ਼ਾਂ ਹੈਗੀਆਂ ਨੇ ਜੇਹੜੀਆਂ ਬਚ। ਚਲੋ।
ਹਾਂਜੀ ਉਹ ਤੇ ਹੈ ਈ।
ਇੰਪੈਕਟ ਕਰਦੀਆਂ ਨੇ।
ਹਾਂ ਉਹ ਤੇ ਹੈ ਈ, ਅੱਜ ਕੱਲ ਦੇ ਬੱਚਿਆਂ ਨੂੰ ਫੋਨ, ਫੋਨ, ਫੋਨ ਹੀ ਚਾਹੀਦੈ ਹੁੰਦਾ ਬਸ!
ਪਰ ਜਿਹੜੇ ਆ ਫੈਦਾ ਠਾਣ ਵਾਲੇ ਹੈਗੇ ਨੇ ਮੋਬਾਇਲ ਫੋਨ ਦਾ ਉਹ ਫੈਦਾ ਵੀ ਠਾ ਲੈਂਦੇ ਨੇ।
ਹਾਂਜੀ, ਮਤਲਬ ਫਾਇਦੇ ਵੀ ਹੈਗੇ ਨੇ ਐਦੇ ਨੁਕਸਾਨ ਵੀ ਹੈਗੇ ਨੇ। ਜਿਵੇਂ ਇਸਤੇਮਾਲ ਕਰੋਗੇ ਐਵੀ ਹੋਏਗਾ ਜੀ ਇੱਦਾਂ ਫੋਨ ਦਾ ਇਸਤੇਮਾਲ।
ਹਾਂਜੀ ਹਾਂਜੀ, ਹੋਰ ਦੱਸੋ?
ਬਸ ਜੀ ਵਧੀਆ। ਬਸ ਕੁਛ ਨਹੀਂ ਵਿਹਲੇ ਈ ਬੈਠੇ ਸੀ ਲੰਚ ਟਾਈਮ ਹੋਇਆ ਸੀ।
ਅੱਛਾ ਜੀ। ਠੀਕ ਐ ਵਧੀਆ ਗੱਲ ਐ ਤੁਸੀਂ ਫੋਨ ਲਾ ਲਿਆ ਮੇਰਾ।
ਤੁਸੀਂ ਕੀ ਕਰਦੇ ਪਏਓ ਅੱਜ ਕੱਲ੍ਹ?
ਪਰ ਦੇਖੋ ਜੀ ਮੈਂ ਤੇ ਹੁਣ ਆਪਣਾ ਈ ਕੰਮ ਹੈਗਾ ਸੀ ਉਹਦੇ ਕੰਮ ਤੇ ਹੀ ਕਿ ਆਪਣਾ ਫੇਰ ਥੋੜਾ ਜਾ ਹੁਣ ਕੰਮ ਢਿੱਲਾ ਹੈ ਗਿਆ ਤੇ ਫੇਰ ਮੈਂ ਵਹਿਲੇ ਬੈਠੇ ਆ। ਬੱਚੇ ਫ਼ੋਨ ਮੰਗ ਰੇ ਮੈਂ ਕਿਹਾ ਚੱਲ ਪੁੱਛ ਲਈਏ ਵੀਰ ਤੋਂ ਕਿਸੀ ਤੋਂ ਹੁਣ ਦੋ ਤਿੰਨ ਵੀਰਿਆਂ ਕੋਲੋਂ ਵੀ ਪੁੱਛਿਆ ਮੈਂ ਉਹ ਵੀ ਇਹੀ ਕਹਿ ਰੇ ਸੀ। ਕੀ ਦੇਖੋ ਜੀ ਹੁੰਦਾ ਐ ਮੋਬੇਲ ਫੋਨ ਮਤਲਬ ਉਹਨਾਂ ਨੇ ਕਿਹਾ ਕਿ ਚਲੋ ਦਵਾ ਤੇ ਦਿਓ ਪਰ ਬੱਚਿਆਂ ਨੂੰ ਸਮਝਾਓ। ਕਿ ਇਦਾ ਗ਼ਲਤ ਫਾਇਦਾ ਨਾ ਉਠਾਉਣ ਮਤਲਬ ਤੁਸੀਂ ਤੁਸੀਂ ਉਹਨਾਂ ਨੂੰ ਮਤਲਬ। ਗ਼ਲਤ ਰਾਹ ਤੇ ਨਾਲ ਚੱਲਣ ਦੇਣਾ, ਮਤਲਬ ਜਿਵੇਂ ਦੇਖੋ ਅੱਜ ਅੱਜ-ਕੱਲ੍ਹ ਦੇ ਛੋਟੇ-ਛੋਟੇ ਨਿਆਣੇ ਹੈਗੇ ਨੇ। ਅ ਮੁੰਡਾ ਕੂੜੀਆਂ। ਕਿਸੇ ਚ ਲੱਗ ਜਾਂਦੇ ਨੇ ਦੇਖੋ ਹੈਗੇ ਤੇ ਐਈ ਏ ਕੀ ਬੱਚਿਆਂ ਦੀ ਪੜ੍ਹਾਈ ਤੇ ਇਫ਼ੈਕਟ ਪੜਦਾ। ਜ਼ਿਆਦਾ ਤਾ ਇਸ ਚੀਜ ਦਾ। ਜੇ ਬੱਚੇ ਐਸ ਚੀਜ ਦਾ। ਠੀਕ ਯੂਜ ਕਰਨ ਮੋਬਾਇਲ ਫੋਨ ਦਾ ਤੇ ਵਧੀਆ ਗੱਲ ਐ ਜਿਵੇਂ ਕਿ ਪੜ੍ਹਾਈ ਵਗੈਰਾ ਕਰ ਲੈਣ ਫੋਨ ਦੇਖੋ ਇੰਟਰਟੇਨਮੈਂਟ ਵਾਸਤੇ ਤਾਂ ਦੇਖੋ ਅੱਜ ਕੱਲ ਹਰ ਬੰਦੇ ਨੂੰ ਕੁੱਝ ਨਾ ਕੁੱਝ ਚਾਈਦਾ। ਚਾਈਦਾ ਜੀ ਇੰਟਰਨੇਟ ਮੈਟ ਵਸਤੇ ਫੋਨੇ ਮਿਲਜੇ ਤੇ ਹੋਰ ਵਧੀਆ ਗੱਲ ਐ। ਤੇ ਗੱਲ ਹੋਈ ਪੈਸਿਆਂ ਦੀ ਰਿਚਾਰਜ ਡਾਟਾ ਵਗੈਰਾ ਦੀ ਕੋਈ ਦਿੱਕਤ ਨੀ ਹੈ ਗਿਆ ਮੈਂ ਭ ਭਗਵਾਨ ਦੀ ਦਿਆ ਤੋ, ਉਸ ਚੀਜ਼ ਦੀ ਦੇਖੋ ਬਸ। ਗ਼ਲਤ ਯੂਜ ਨਾ ਹੋਏ ਤਾਂ ਵਧੀਆ ਗੱਲ ਐ, ਬੱਚੇ ਖੁਸ਼ ਰਹਿਣ ਹੋਰ ਕੀ ਹੈਗਾ ਅ।
ਐਈ ਗੱਲ ਹੁੰਦੀ ਐ ਨਾ ਜੀ।
ਬਸ ਮੈਨੂੰ ਆਹੀ ਕਿਹਾ ਸਾਰਿਆਂ ਨੇ ਕਿ ਬਈ ਚਲੋ ਦਵਾ ਦਿਓ ਕੋਈ ਗੱਲ ਨੀ ਇਸ ਚੀਜ਼ ਤੇ। ਬਟ ਉਹੀ ਐ ਕਿ ਬੱਚਿਆਂ ਨੂੰ ਬੱਚਿਆਂ ਦੇ ਉੱਤੇ ਨਿਗਰਾਨੀ ਰੱਖਣਾ ਅੱਜ ਕੱਲ ਮੈਂ ਸੁਣਿਆ ਕਿ ਉਹ ਪੇਰਟ। ਪੇਰੈਂਟ ਕੇਅਰ ਐਪ ਚੱਲ ਰਿਆ ਤੇ ਉਹ ਆਪਣੇ ਬੱਚਿਆਂ ਦੇ ਫੋਨ ਵਿਚ ਡਾਊਨਲੋਡ ਕਰ ਦੇਣਾ ਜਿਹਦੇ ਤੋਂ ਤੁਹਾਨੂੰ ਖ਼ਬਰ ਰਹੇਗੀਈ ਕਿ ਬੱਚੇ ਕੀ ਕਰ ਰਹੇ ਨੇ ਆਪਣੇ ਫੋਨ ਚ। ਦੇਖੋ ਇਸ ਚੀਜ ਦਾ ਵੀ। ਨੌਲੇਜ ਹੋਏ ਨਾ ਬੰਦੇ ਨੂੰ ਤੇ ਉਸ ਚੀਜ਼ ਦਾ ਵੀ ਫਾਇਦਾ ਜਿਵੇਂ ਦੇਖੋ ਮੈਂ ਹੁਣ ਪੁੱਛਿਆ ਸੀ ਤੇ ਮੈਨੂੰ ਲੋਕਾ ਨੇ ਦੱਸਿਆ, ਕਿ ਬਈ ਫ਼ਾਇਦਾ ਹੈਗਾ ਐ ਮਤਲਬ ਤੁਸੀਂ ਇਸ ਐਪ ਤੋਂ ਕਰੋਗੇ ਮਤਲਬ ਦੇਖੋ ਮੈਨੂੰ ਪਤਾ ਲੱਗਿਆ ਇਸ ਚੀਜ਼ ਬਾਰੇ ਤੇ ਹੁਣ ਮੈਂ। ਇਹ ਚੀਜ਼ਾਂ ਅਪਲਾਏ ਕਰਾਂਗਾ ਆਪਣੇ ਓਤੇ ਤੇ ਆਪਣੇ ਬੱਚਿਆਂ ਦਾ। ਫਿਰ ਚਾਏ ਦੇਖਣਾ ਕਿ ਹਾਂ ਉਹ ਕਿਸੇ ਗ਼ਲਤ ਰਾਹ ਤੇ ਨਾ ਚੱਲਣ।
ਹਾਂਜੀ ਮੈਂ ਵੀ ਇਹੀ ਸੋਚ ਰਿਹਾ ਸੀ ਫੋਨ-ਫੋਨ ਲੈ ਦਿੰਨੇ ਆ ਉਹ ਤੁਹਾਡੀ ਸਲਾਹ ਲੈ ਲਈ ਆ ਉਹਨੂੰ ਅਸੀਂ ਵਖ ਵੇਖਾਂਗੇ ਫੇਰ।
ਚਲੋ ਵਧੀਆ ਗੱਲ ਹੈ। ਮੈਂ ਕਿਹਾ ਚਲੋ ਖੋਲਦੀ ਏ ਸਾਡੇ ਹੁਣ ਸਾਡੇ ਵੀਰ ਨੂੰ ਵੀ ਪਤਾ ਲੱਗਿਆ ਥੋੜਾ ਸਾਡੇ ਵੀਰ ਨੇ ਸਾਨੂੰ ਦੱਸਤਾ ਥੋੜਾ ਜਿਹਾ।
ਹਾਂਜੀ। ਹਾਂਜੀ। ਹੋਰ ਸੁਣਾਓ ਜੀ।
ਬਸ ਜੀ ਬੈਠੇ ਸੀ।
ਬਾਕੀ ਫ਼ੋਨ ਤੋਂ ਤੇ ਦੇਖੋ ਜ਼ਯਾਦਾ ਦੇਰ ਦੂਰ ਹੀ ਰੱਖਣਾ ਫੋਨ ਤੋਂ ਤਾਂ ਬੱਚਿਆਂ ਨੂੰ। ਫਾਇਦੇ 'ਚ ਹੀ ਰਹੋਗੇ ਨਿਗਰਾਨੀ ਰੱਖਣੀ ਬਹੁਤ ਜ਼ਰੂਰੀ ਹੁੰਦੀ ਏ ਇਸਤੇਮਾਲ ਸਹੀ ਵੀ ਹੁੰਦਾ ਗ਼ਲਤ ਵੀ ਹੁੰਦਾ ਹਾਂਜੀ ਬਰਸਾਤ ਤੇ ਹੁੰਦੀ ਪਈ ਏ ਇੱਥੇ।
ਹਮ। ਜਿਆ ਸਵੇਰ ਦੀ ਹੋ ਰਹੀ ਏ। ਸਾਡੇ ਤੇ ਸਵੇਰ ਦੀ ਹੋ ਰਹੀ ਏ। ਨਹੀ ਸਾਢੇ ਏਧਰ ਸੱਤ ਅੱਠ ਵਜੇ ਦੀ ਹੋ ਰਹੀ ਹੈ।
ਅੱਛਾ ਜੀ।
ਹਾਂਜੀ। ਹੋਰ ਕਿ ਗੇਮ ਵਗੈਰਾ ਖੇਡਦੇ ਤੁਸੀਂ ਕਿਧਰੇ।
ਹਾਂਜੀ ਹਾਂਜੀ ਖੇਡਦੇ ਹਾਂ। ਕ੍ਰਿਕੇਟ ਖੇਡਦੇ ਹਾਂ ਸ਼ਾਮੀ। ਅਗਰ ਟਾਈਮ ਟੂ ਮਿਲ ਜਾਂਦਾ ਵੈਸੇ। ਤੇ ਸੰਡੇ ਨੂੰ ਜ਼ਿਆਦਾ ਟਾਈਮ ਹੁੰਦਾ ਸਾਡੇ ਕੋਲ ਤੇ ਸਾਰੇ ਦੋਸਤ ਇਕੱਠੇ ਹੋ ਕੇ ਖੇਡਣ ਚਲੇ ਜਾਂਦੇ ਹਾਂ।
ਹਾਂਜੀ।
ਬਾਕੀ ਵੈਸੇ ਤੇ ਟਾਈਮ ਹੁੰਦਾ ਨਹੀਂ। ਜਿਸ ਦਿਨ ਛੁੱਟੀ ਹੋ ਜਾਏ ਉਸ ਦਿਨ ਖੇਡ ਲਈਦਾ
ਇੱਕੋ ਵਾਰੀ ਅਗਰ ਬੰਦਾ ਜੇਕਰ ਇੱਕ ਵਾਰੀ ਕੰਮ 'ਚ ਫੜ ਜਾਏ ਤੇ ਫਿਰ ਉਹਦੇ ਕੋਲ। ਇੱਕ ਸੰਡੇ ਮੰਡੇ ਹੀ ਬਚਦਾ ਜਿਸ ਦਿਨ ਛੁੱਟੀ ਹੋਏ ਉਹਦੀ। ਗਏ ਸੰਡੇ 'ਚ ਜਿਸ ਜਿਸ ਦਿਨ ਛੁੱਟੀ ਹੋਵੇ। ਅੱਜ ਕੱਲ੍ਹ ਅਲੱਗ ਅਲੱਗ ਦਿਨ ਹੁੰਦੇ ਨੇ ਨਾ ਅੱਜ ਕੱਲ ਛੁੱਟੀਆਂ ਦੇ ਜਿਵੇਂ
ਹਾਂਜੀ
ਹਾਂਜੀ
ਚਲੋ ਫੇਰ ਮੈਂ ਤੁਹਾਨੂੰ ਫਿਰ ਕਰਦਾਂ ਬਾਅਦ 'ਚੋਂ ਸਤਿ ਸ਼੍ਰੀ ਅਕਾਲ ਜੀ ਸਸ੍ਰੀ ਅਕਾਲ
ਠੀਕ ਹੈ ਵੀਰ ਸਸ੍ਰੀ ਅਕਾਲ